ਹੈਲੋ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਨੇ
ਬਸ ਵਧੀਆ ਤੁਸੀਂ ਦੱਸੋ ਜੀ
ਬਸ ਵਧੀਆ ਹੋਰ ਕੀ ਕਰਦੇ ਪੇ ਉਹ
ਕੁਛ ਨਹੀਂ ਬਸ ਬੈਠੇ ਹੋਏ ਹਾਂ ਤੁਸੀਂ ਦੱਸੋ ਸੋਣ ਦੀਆਂ ਤਿਆਰੀਆਂ ਕਰਦੇ
ਆਹੋ ਅਸੀਂ ਵੀ ਮੈਂ ਕਿਹਾ ਭੈਣ ਜੀ ਨੂੰ ਯਾਦ ਹੀ ਨਹੀਂ ਆਉਂਦੀ ਪਤਾ ਨੀ ਕਿੱਥੇ ਨੇ ਗੱਲ ਹੀ ਨਹੀਂ ਕਰਦੇ ਫੋਨ ਕਰਾਂ ਹੁਣ ਸਾਰੇ ਬਸ ਕੰਮ ਕਰਕੇ ਵਿਹਲੀ ਹੋਈ ਸੀ ਮੈਂ ਹਮ ਮੈਂ ਸੋਚਿਆ ਫੋਨ ਕਰਾਂ ਹਾਂ ਕਿੱਥੇ ਨੇ ਅੱਜ ਕੱਲ ਗੱਲ ਹੀ ਨੀ ਕਰਦੇ
ਹਾਂਜੀ
ਹੋਰ ਕੀ ਕਰਦੇ ਹੋ ਉਹ ਕਿੱਥੇ ਸੀ ਤੁਸੀਂ ਇਨੇ ਦਿਨਾਂ ਤੋਂ
ਬਸ ਭੈਣਜੀ ਟਾਈਮ ਨੀ ਲੱਗਿਆ
ਅੱਛਾ ਕੀ ਕਰ ਸੁੱਤੇ ਪਏ ਸੀ ਜਿਹੜਾ ਕੰਮ ਆ ਗਿਆ ਸੀ ਓਨੇ ਬਿਜੀ ਹੋ ਗਏ ਸੀ
ਸੂਟ ਸਾਟ ਸਿੰਦੀ ਆ ਨਾ ਮੈਂ ਤੇ ਉਹ
ਅੱਛਾ-ਅੱਛਾ ਸੂਟ ਸਿਨ ਲਗ ਗਏ ਉ
ਹਾਂਜੀ ਤੁਹਾਨੂੰ ਪਤਾ ਨੀ ਭੈਣ ਜੀ ਕਦੋਂ ਦੀ ਸੀਨੀ ਪਿਆ
ਮੇਰਾ ਵੀ ਸੀ ਕਿ ਦਿਓ ਇੱਕ ਫੇਿਰ
ਜ਼ਰੂਰ ਭੈਣ ਜੀ ਆਣਾ
ਹਾਂ ਆਵਾਂਗੀ ਮੈ ਲੇਕੇ ਸੂਟ ਵਧੀਆ ਸੀਜ਼ਨ ਦਿਓ
ਬੜਾ ਵਧੀਆ ਤੁਸੀਂ ਪਾ ਕੇ ਤੇ ਦੱਸਣਾ
ਆਹੋ ਪਾ ਕੇ ਦੱਸਾਂਗੀ ਫੇਰ ਹੈਂ ਵਧੀਆ ਮੇਰੀ ਫਿਟਿੰਗ ਲੈ ਲੈ ਨਾ ਕੱਲ ਆਵਾਂਗੀ ਫੇਿਰ ਮੈਂ
ਆਨਾ ਹੁਣ ਜ਼ਰੂਰ ਪੈਣ ਜੀ।
ਆਹੋ। ਆਹੋ ਆਵਾਂਗੇ ਪੈਣ ਜੀ ਹੁਣ ਅਸੀ ਫ੍ਰੇਂਡਸ਼ਿਪ ਕਰ ਲਈ।
ਹੋਰ ਪੈਣ ਜੀ ਕੀ ਹਾਲ ਚਾਲ ਨੇ ਹੋਰ ਦੱਸੋ ਘਰ ਸੋ ਗੇ ਸਭ?
ਨਹੀਂ- ਨਹੀਂ ਹਜੇ ਕਿਥੇ ਬਾਰਾਂ ਹੀ ਵੱਜ ਜਾਂਦੇ ਨੇ ਬਾਰਾਂ ਈ। ਵਜ ਹੀ ਜਨ
ਆਹੋ ਸਾਡੇ ਵੀ ਬੱਚੇ ਮਸ਼ਕਰੀਆਂ ਕਰਦੇ ਰਹਿੰਦੇ ਆ। ਖੇਲਦੇ ਰਹਿੰਦੇ ਆ ਕਦੇ ਕੁਛ- ਕਦੇ ਕੁਛ ਪਰ ਫੋਨ ਪਾਣਗੇ ਏਦਾਂ ਹੀ ਟਾਈਮ ਹੋ ਜਾਂਦਾ ਫੇਰ ਲੇਟ ਹੀ ਸੋਂਦੇ ਆਂ।
ਸਹੀ ਗੱਲ ਹੈ ਸਾਡੇ ਵੀ ਇਥੇ, ਤੁਆਡੇ ਸੋ ਗਏ ਸਾਰੇ ਜਣੇ?
ਨਾ ਹਜੇ ਕਿੱਥੇ ਬੈਠੇ ਦੇ ਅੰਦਰ ਗੱਲਾਂ ਬਾਤਾਂ ਕਰਦੇ ਪਏ ਆ। ਫੇਰ ਬੱਚੇ ਖੇਲਦੇ ਪੇ ਆ ਬੱਸ ਏਦਾਂ ਈ। ਚਲਦਾ ਹੈ ਬਸ। ਹੋਰ ਪੈਣਜੀ ਹੋਰ ਸੁਣਾਓ ਨਵੀਂ ਤਾਜ਼ੀ ਕੋਈ। ਹੋਰ ਕੋਈ ਨਵੀਂ ਤਾਜ਼ੀ
ਨਵੀ ਤਾਜੀ ਬਹੁਤ ਵਧੀਐ, ਬਹੁਤ ਵਧੀਐ ਨਵੀ ਤਾਜੀ।
ਕੋਈ ਗੱਲ।
ਤੁਸੀਂ ਦੱਸੋ ਆਪਣੀ ਨਵੀਂ ਤਾਜ਼ੀ?
ਕੁਛ ਨੀ ਬਸ ਵਧੀਆ।
ਹੋਰ ਸੂਟ ਸਾਟ ਲੈ ਆਇਓ। ਕਿੱਥੋਂ ਲਿਆਂਦੇ ਔ, ਸੂਟ ਕਿੱਥੋਂ ਲਿਆਂਦੇ ਔ ਤੁਸੀਂ?
ਸੂਟ ਮੈਂ ਇੱਥੋਂ ਹੀ ਲਯਾਨੀ ਆ। ਹਮ ਇਹ ਅਗਰਵਾਲ- ਅਕਗਰਵਾਲ ਕਲੈਕਸ਼ਨ ਹੈਗਾ ਨਾ ਏਦੇ ਕੋ ਬੜੀ ਵਧੀਆ ਵਰੈਟੀ ਆਈ ਦੀ ਜੇ।
ਅੱਛਾ।
ਆਹੋ ਬੜੀ ਵਧੀਆ।
ਅਲੱਗ ਤੋਂ ਅਲੱਗ ਕਢਾਈ ਆਲੇ ਸੂਟ। ਚਿਕਨ ਚ ਬੜੇ ਸੋਹਣੇ- ਸੋਹਣੇ ਆਏ ਦੇ। ਆ ਡੈਨੀਮ ਦੇ ਕੋਟ ਸੈਟ ਮਤਲਬ ਵਧੀਆ- ਵਧੀਆ ਆਈਟਮ ਡਰੈਸਾਂ ਵੀ ਬੜਾ ਵਧੀਆ। ਹਾਂ ਬੜੇ ਵਧੀਆ ਵਧ
ਪੈਣਜੀ ਇਕੱ ਲਿਆ ਕੇ ਰੱਖ ਲੈਣਾ ਮੇਰਾ।
ਆਹੋ ਆਹੋ ਮੈਂ ਵੇਖਾਂਗੀ ਜ਼ਰੂਰ ਕੀ ਸਾਈਜ਼ ਏ ਮੈਨੂੰ ਦੱਸ ਦੇ ਨਾ ਤੁਸੀਂ ਫੋਨ ਮੈ ਜਦੋਂ ਜਾਵਾਂਗੀ ਨਾ ਮਾਰਕੀਟ ਅੱਛਾ! ਡਬਲ ਐਕਸਲ ਚਲੋ ਮੈਂ ਲੈਵਾਂ ਗੀ ਕੋਈ ਨੀ ਪੈਣ ਜੀ ਲੈਵਾ
ਹਾਂਜੀ।
ਆਹੋ।
ਹੋਰ ਮੇਰਾ ਵੀ ਕਿਸੇ ਦਾ ਵਿਆਹ ਆਨ ਲੱਗਾ ਤੇ ਜਾਣਾ ਤੇ ਮੈਂ ਸੂਟ ਸਵਾਣੇ ਬੜੇ ਸਾਰੇ ਮੈਂ ਸਮਝ
ਨਾ ਮੇਰੇ ਨਾਲ ਚੱਲ ਲੈਣਾ ਮੈਂ ਦਵਾ ਦਾਂਗੀ ਤਾਨੂੰ। ਵਧੀਆ- ਵਧੀਆ ਸੂਟ।
ਅੱਛਾ। ਕਿੰਨੇ ਤੱਕ ਦੇ ਮਿਲ ਜਾਣਗੇ?
ਸੂਟ ਚਾਇਦੇ ਨੇ ਜਾਂ ਡਰੈਸ ਚਾਈਦੀ ਏ।
ਮਤਲਬ ਸਭ ਮਿਲ ਜਾਣ ਸਿੱਤੇ ਸਵਾਏ ਵੀ ਮਿਲ ਜਾਣ ਤੇ ਆਂਜ
ਸਿੱਤੇ ਸੁਵਾਏ। ਤੇ ਤਿੰਨ ਹਜ਼ਾਰ ਤੋਂ ਉੱਪਰ ਆਣੇ ਆ ਔਰ ਅਨਸਟਿਚ ਥੋੜੇ ਘੱਟ ਆ ਜਾਣਗੇ। ਬਾਈ ਸੌ, ਤੇਈ ਸੌ, ਪੱਚੀ ਸੌ ਪਾਰਟੀ ਵੀਅਰ ਤਾਂ ਫੇਰ ਮਹਿੰਗੇ ਹੀ ਆਣਗੇ ਭੈਣ ਜੀ।
ਹਾਂ ਤੇ ਵਿਆਹਾਂ 'ਚ ਫੇਰ ਕੌਟਨ ਦੇ ਤੇ ਥੋੜੀ।
ਆਹੋ ਆਹੋ ਭੈਣ ਜੀ ਮੈਂ ਵੀ ਤੋਂ ਉਹੀ ਕਹਿ ਰਹੀ ਹਾਂ ਮਹਿੰਗੇ ਆਉਣਗੇ। ਵਧੀਆਂ ਆਉਣਗੇ ਲੇਕਿਨ ਆਹੋ।
ਚਲੋ ਉਹ ਲਿਆ ਦੇਣ।
ਹਾਂ ਮੇਰੇ ਨਾਲ ਚੱਲ ਲੈਣਾ ਤੁਸੀਂ ਪਰਸੋਂ ਚੱਲ ਲੋੋ ਕੱਲ ਚੱਲ ਲੋੋ ਕੱਲ। ਸੰਡੇ ਹੈਗਾ ਤੇ ਕੱਲ ਚੱਲੋ।
ਹਾਂਜੀ ਕੱਲ ਤੇ ਸੰਡੇ ਦੇ ਭੈਣ ਜੀ ਕੱਲ ਸੰਡੇ ਵੀ ਹੈ। ਭੈਣਜੀ ਕੱਲ ਮੈਂ ਕਿਹਾ ਤੁਸੀਂ ਸਵੇਰੇ ਜਾਗਣਾ।
ਹੈਂ‌।
ਕਿਆ ਆ ਦਿਮਾਗ ਨਹੀਂ। ਕੁਛ ਨੀ ਭੈਣ ਜੀ। ਮੈਂ ਕਿਹਾ ਤੁਸੀਂ ਕੱਲ ਕਿਹੜਾ ਤੁਸੀਂ। ਨਹੀਂ ਨਹੀਂ ਕੁਛ ਨੀ ਕਰ ਨਹੀਂ ਨਹੀਂ ਭੈਣ ਜੀ ਮੈਂ ਇਹ। ਚਲੀ ਦੀਆਂ।
ਹਾਂ।
ਸੂਟ ਮੈਂ ਲੈਣੇ ਵਧੀਆ। ਕੋਈ ਐਂ ਨੀ ਹੈ ਕਿ ਕਿੰਨੇ ਐਂ। ਗੰਦੇ ਮੰੰਦੇ ਸੂਟ ਹੈ। ਕੱਲ੍ਹ ਸੰਡੇ ਕੱਲ ਹੀ ਚੱਲ ਪਣੇ ਆ।
ਕੱਲ ਸੰਡੇ ਹਾਂ ਕੱਲ ਹੀ ਚੱਲ ਪਣੇ ਆ ਚਲੋ ਫੇਰ ਮੇਰੇ ਨਾਲ ਚੱਲੋ। ਦੱਸ ਦੇਣਾ ਕਿੰਨੇ ਵਜੇ ਜਾਣਾ। ਤਿਆਰ ਹਾਂ ਪੈਸੇ। ਖ਼ਰਚ ਜਾਵਾਂਗੇ ਸੰਡੇ ਨੂੰ ਹੀ ਜਾਵਾਂਗੇ। ਹੁਣੇ ਥੋੜਾ ਨਾ ਰਾਤੀ ਜਾਣਾ ਜੇ ਕੀ ਹੋਇਆ ਭੈਣ ਜੀ ਤੁਹਾਨੂੰ ਸਹੀ। ਹੋਰ ਸੁਣਾਓ। ਬੱਚੇ ਸਹੀ ਨੇ ਤੁਹਾਡੇ ਸਭ ਵਧੀਆ।
ਹੂੰ ਸਭ ਵਧੀਆ।
ਸਭ ਵਧੀਆ। ਪਾਇਆ ਬੱਚੇ ਨੂੰ ਸਕੂਲ ਨਹੀਂ ਮੁੰਡਾ ਵੱਡਾ ਹੋ ਗਿਆ ਹੋਣਾ ਤੁਹਾਡਾ।
ਹਾਂਜੀ ਹੂੰ ਐਲ ਕੇ ਜੀ 'ਚ ਪਰ ਜਮਾਤ 'ਚ ਜਾਂਦਾ ਐਲ ਕੇ ਜੀ ਜਮਾਤ ਵਿੱਚ ਪੜ੍ਹਦਾ ਹੈ।
ਅੱਛਾ ਐਲ ਕੇ ਜੀ 'ਚ ਚੱਲ ਵਧੀਆ ਹੈ।
ਹੂੰ।
ਚੰਗਾ ਹੈ। ਹੋਰ ਪੇਪਰ ਪੂਪਰ ਹੋਣਗੇ।
ਤੇ ਬਸ ਬਾਰਾਂ ਜਮਾਤ ਪੜ੍ਹਾਣੀਆਂ ਨੇ।
ਬਾਰਾਂ ਉਸ ਤੋਂ ਬਾਅਦ ਨੀ।
ਫੇਰ ਮੈਂ ਕੋਲੇਜ ਨਹੀਂ ਪੜ੍ਹਾਵਾਂਗੀ ਭੈਣਜੀ ਸੁਣ ਤੇ ਲੋਓ ਪੂਰੀ ਗੱਲਾਂ। ਫੇਰ ਮੈਂ ਇਹ ਨੂੰ ਕੋਰਸ ਕਰਾਵਾਂਗੀ ਵਧੀਆ ਜਿਹਾ।
ਆਹੋ ਭੈਣ ਜੀ ਬੱਚੇ ਪੜ੍ਹ ਜਾਣ ਨਾ ਤੇ ਬੜਾ ਹੀ ਵਧੀਆ। ਮਾਂ ਪਿਓ ਦਾ ਨਾਮ ਰੋਸ਼ਨ ਹੋ ਜਾਂਦਾ ਜੇ। ਵਧੀਆ ਕੋਰਸ ਕਰਾਉਣਾ ਬੱਚੇ ਨੂੰ। ਆਹੋ ਪੜ੍ਹਾਣਾ ਖ਼ੂਬ। ਫੋਨ ਘੱਟ ਕਰਾਓ ਅੱਜ ਕੱਲ੍ਹ ਦੇ ਬੱਚੇ ਫੋਨ ਬੜਾ ਚਲਾਉਂਦੇ ਆ।
ਹਾਂਜੀ ਉਹ ਤੇ ਸਾਰੀ ਦੁਨੀਆਂ ਚਲਾਂਦੀ ਏ। ਵੱਡੇ ਨੀ?
ਬੱਚੇ ਵੱਡੇ ਤੇ ਚਲੋ ਚਲਾਂਦੇ ਆ ਲੇਕਿਨ ਬੱਚਿਆਂ ਦੀ ਪੜ੍ਹਨ ਵਾਲੀ ਉਮਰ ਏ ਨਾ। ਬੱਚਿਆਂ ਨੂੰ ਤੇ ਥੋੜਾ ਕੰਟਰੋਲ ਕਰਨਾ ਪਏਗਾ ਨਾ।
ਬਹੁਤ ਘੱਟ ਬੱਚੇ ਨਾ ਆਪਣੀ ਬਾਈਕ ਵੀ ਚਲਾ ਲੈਂਦੇ ਨੇ ਬੱਚੇ।
ਆਹੋ ਆਹੋ ਬੱਚਿਆਂ ਨੂੰ ਪਲੇੲ ਚ ਪਾਓ ਖੇਡਣ ਐਕਟੀਵਿਟੀ ਕਰਨ ਸਵਿਮਿੰਗ ਵਗੈਰਾ ਕਰਨ ਐਕਟੀਵਿਟੀ ਕਰਨ ਵਧੀਆ, ਵਧੀਆ।
ਹਾਂਜੀ ਭੈਣ ਜੀ।
ਫੁੱਟਬੋਲ ਚ ਪਾ ਦੋ ਕੋਈ ਐ ਐਕਟੀਵਿਟੀ ਚ ਪਾਦੋ ਚੱਲ ਹਜੇ ਤੇ ਛੋਟਾ ਹੈ ਤੁਹਾਡਾ ਮੁੰਡਾ ਅੱਛਾ ਬਾਹਰ ਨਹੀਂ ਘਰ ਹੀ ਥੋੜ੍ਹਾ ਖੇਡਣ ਚ ਧਿਆਨ ਰੱਖਿਆ ਕਰੋ ਕਿ ਘਰ ਹੀ ਖੇਡ ਲੈਨ ਨਾ। ਬਾਹਰ ਨ ਖੇਡਣ ਹੋਰ ਭੈਣ ਜੀ ਘਰ ਵਧੀਆ ਜਠਾਣੀ ਸਹੀ ਹੈ ਤੁਹਾਡੀ
ਹਾਂਜੀ ਜੇਠਾਣੀ ਮੇਰੀ ਵਧੀਆ।
ਗਈ ਨੀ ਪੇਕੇ ਤੁਵਾਡੀ ਜੇਠਾਣੀ?
ਹੋ ਆਏ ਨੇ ਸਬ ਹੋ ਆਏ ਨੇ ਛੁਟੀਆਂ ਚ
ਅੱਛਾ ਛੁੱਟੀਆਂ ਚ ' ਹੋ ਆਏ ਹੋਣੇ ਨੇ ਅੱਛਾ ਤੇ ਘੁੰਮਣ ਦਾ ਪਲੈਨ ਨਹੀਂ ਬਣਾਇਆ ਤੁਸੀਂ ਕਿੱਧਰ
ਬਣਾ ਲਿਆ ਸੀ ਹੋ ਆਇ ਆ ਮੈਂ ਤੇ ਬੜੀ ਅੱਛੀ ਜਗ੍ਹਾ
ਆਹ ਦੱਸਿਆ ਵੀ ਨੀ ਲੈ ਤੁਸੀਂ ਤੇ ਪੜ੍ਹੇ ਔਹ ਵੋ
ਭੈਣਜੀ ਕਸ਼ਮੀਰ ਦੇ ਨਜ਼ਾਰੇ ਵੇਖੋ ਕਸ਼ਮੀਰ ਦਾ ਕਿਆ ਵੇ ਮੈਂ ਉੱਥੇ ਮੈਂ ਗਈ ਸੀ ਕਸ਼ਮੀਰ ਉੱਥੇ ਮੈਂ ਘੁੰਮੀ
ਆਹੋ।
ਬੜਾ ਘੁੰਮੀ ਉੱਥੇ ਨਾਊ ਚਲਾਈ
ਅੱਛਾ, ਅੱਛਾ ਨਾਉ ਚਲਾਈ ਤੁਸੀਂ ਅੱਛਾ। ਵਾਹ ਕਸ਼ਮੀਰ ਚ ਕੇੜੀ ਨਾਵ ਆ ਗਈ ਜੇ
ਭੈਣਜੀ ਉੱਥੇ ਗਏ ਸੀ। ਉੱਥੇ ਲੇਕ ਉੱਥੇ ਹੈਗਾ ਇੱਕ ਚਲਾਂਦੇ ਹੁੰਦੇ ਨੇ ਨ ਹੁੰਦਾ ਬੇਟਾ ਤੁਹਾਨੂੰ ਨੀ ਪਤਾ
ਅੱਛਾ, ਅੱਛਾ ਹੁੰਦਾ ਹੋਣਾ ਮੈਂ ਵੇਖਿਆ ਨੀ ਹ
ਹਾਂਜੀ, ਹਾਂਜੀ ਬ
ਅੱਛਾ ਹੋਰ ਹੋਰ ਕਿੱਥੇ ਘੁੰਮ ਕੇ ਆਏ ਹੋ?
ਬੜੀ ਜਗ੍ਹਾ ਘੁੰਮੇ ਆ ਬਹੁਤ, ਬਹੁਤ ਬਹੁਤ ਜਗ੍ਹਾ।
ਨਾਂ ਤੇ ਦੱਸੋ
ਹੋਰ ਦੱਸੋ ਭੈਣ ਜੀ?
ਬਸ ਵਧੀਆ ਭੈਣ ਜੀ ਤੁਸੀਂ ਸੁਣਾਓ ਹੋਰ? ਹੋਰ ਸੁਣਾਓ ਕੋਈ ਨਵੀਂ ਤਾਜ਼ੀ ਪ੍ਰੇਮੋ ਆਈ ਸੀ, ਤੁਹਾਡੇ ਘਰ?
ਉੱਥੇ, ਅਥੀ ਇੰਨੀ ਜਗ੍ਹਾ'ਚ ਘੁੰਮੇ।
ਆਹੋ।
ਪਹਿਲਗਾਮ ਹੋ ਗਏ।
ਅੱਛਾ-ਅੱਛਾ, ਹਾਂ, ਪਹਿਲਗਾਮ ਤੇ ਬੜੀ ਵਧੀਆ ਜ ਹਮਲਾ ਕੀ ਤੋ ਹੋਇਆ? ਭੈਣਜੀ, ਹੈਲੋ। ਹੈਲੋ। ਹੈਲੋ। ਬੋਲਦੇ ਨੀ ਭੈਣਜੀ, ਤੁਸੀਂ ਕਿੱਥੇ ਚਲੇ ਗਏ? ਹੈਲੋ। ਹੈਲੋ। ਹੈਲੋ। ਹੈਲੋ। ਹੈਲੋ।